ਕਾਜੀ
ਸਤਿ ਸ਼੍ਰੀ ਕਰਦੀ
ਕਿਵੇਂ ਹੋ?
ਹਾਂਜੀ ਵਧੀਆ ਤੁਸੀਂ ਸੁਣਾਓ?
ਵਧੀਆ ਹੋਰ ਕੀ ਕਰਦੇ ਹੋ?
ਕੁਛ ਨੀ ਰੋਟੀ ਖਾ ਕੇ ਹਟੇ ਆ ਤੁਸੀਂ ਦੱਸੋ?
ਅੱਛਾ, ਹੋ ਗਏ ਫਰੀ?
ਹਾਂਜੀ ਹੁਣੇ ਹੋਏ।
ਠੀਕ ਐ ਮੌਸਮ ਕਿਵੇਂ ਦਾ?
ਮੌਸਮ ਕਦੀ ਧੁੱਪ ਲੱਗ ਜਾਂਦੀ, ਕਦੀ ਬੱਦਲ ਹੋ ਜਾਂਦਾ।
ਹਾਂਜੀ ਬਾਰਿਸ਼ ਹੈਗੀ ਸੀ, ਸਵੇਰ ਟਾਈਮ ਅੱਜ?
ਨਹੀਂ ਅੱਜ ਤਾਂ ਨਹੀਂ ਸੀ।
ਹਾਂਜੀ, ਤੁਹਾਡੇ ਹੈਗੇ ਸੀ?
ਹਾਂਜੀ ਸਾਡੇ ਤੇ ਇਧਰ ਕਾਫੀ ਸੀਗੇ ਅਚਾਨਕ ਹੀ ਆ ਗਏ ਸੀ।
ਅੱਛਾ -ਅੱਛਾ ਨਹੀਂ, ਸਾਡੇ ਤਾਂ ਨਹੀਂ ਆਏ
ਛੇ
ਹਾਂਜੀ ਹੋਰ ਸੁਣਾਓ, ਕੀ ਕਰਦੇ?
ਹੋਰ ਵਧੀਆ ਕੁਛ ਨੀ, ਮੈਂ ਚਾਵਲ ਬਣਾ ਰਹੀ ਸੀ।
ਅੱਛਾ ਕਿਹੜੇ?
ਇਨੂੰ ਬੇਚੈਨ
ਅੱਛਾ।
ਹਾਏ
ਠੀਕ ਐ ਹੋਰ ਘਰੇ ਸਾਰੇ ਕਿੱਦਾਂ?
ਸਭ ਵਧੀਆ ਜੀ, ਤੁਸੀਂ ਦੱਸੋ?
ਹਾਂਜੀ ਵਧੀਆ
ਠੀਕ ਹੈ।
ਹਾਂਜੀ ਮੌਸਮ
ਹੋਰ ਹੋਰ ਠੀਕ ਹੈ।
ਠੀਕ ਐ।
ਹਾਂਜੀ, ਤੁਹਾਨੂੰ ਸ਼ੋਪਿੰਗ ਔਨਲਾਈਨ ਕਰਨੀ ਵਧੀਆ ਲੱਗਦੀ ਐ ਕਿ ਔਫਲਾਈਨ।
ਹਾਂਜੀ।
ਸਾਨੂੰ ਸ਼ੋਪਿੰਗ ਔਨਲਾਈਨ ਵਧੀਆ ਲੱਗਦੀ ਐ ਜਾ ਔਫਲਾਈਨ?
ਔਨਲਾਈਨ ਈ ਵਧੀਆ ਲੱਗਦੀ ਵੈਸੇ ਤੇ।
ਅੱਛਾ ਹਾਂ।
ਹਾਂਜੀ ਤਾਂ, ਤੁਹਾਨੂੰ?
ਔਲਾਈਨ, ਕਰਦੇ ਹੁੰਨੇ ਔ ਤੁਸੀਂ ਹਨਾ ਆਪਣਾ ਨੀਜਾਂ ਹੈਗਾ।
ਹਾਂਜੀ-ਹਾਂਜੀ ਨਈ ਕੱਪੜਿਆਂ ਦੀ ਨੀ ਕਰਦੀ ਵੈਸੇ ਉਹ, ਚੀਜ਼ ਹਾਂਜੀ।
ਅੱਛਾ ਠੀਕ।
ਹਾਂਜੀ।
ਬਟ ਉਹਦੇ ਤੋਂਥੋੱ ਤਾਂ ਨੀ ਪਤਾ ਚੱਲਦਾ ਨਾ ਇੱਕ ਮੇ ਦਾ ਹੁਣ ਚੀਜ਼ਾਂ ਤਾਂ ਉਸ ਤੇ ਵਧੀਆ।
ਕੱਪੜੇ ਦਾ ਕੋਈ ਇਸ਼ੂ ਹੁੰਦਾ ਥੋੜਾ।
ਕੱਪੜਿਆਂ ਦਾ ਕੱਪੜਿਆ ਦਾ, ਹੈਗਾ ਫੋਟੋ ਹਾਂ। ਸੋਹਣਾ ਕਿਉਂਕਿ ਉੱਥੇ ਫਿਲਟਰ ਫੁਲਟਰ ਲੱਗੇ ਹੁੰਦੇ ਨੇ ਗੇ। ਵੇਜੋ ਆਇਆ।
ਹਾਂਜੀ-ਹਾਂਜੀ।
ਵਧੀਆ ਸੀਗਾ।
ਕਈ ਵਾਰ ਕਈ ਵਾਰ ਕੱਪੜਾ ਈ ਨੀ ਸਈ ਹੁੰਦਾ। ਹਾਂਜੀ-ਹਾਂਜੀ।
ਉੱਥੇ ਵੀ ਲਾਏ ਹਨਾ, ਤੇ ਵਧੀਆ ਵੀ ਨੀ ਆਇਆ ਹੈਗਾ।
ਹਾਂਜੀ।
ਹਾਂਜੀ।
ਕੱਪੜੇ ਤੇ ਘੱਟ ਈ ਔਨਲਾਈਨ ਵੈਸੇ ਹੋਰ ਕੋਈ ਸਮਾਨ
ਤੇ ਉਹਨਾਂ ਨੇ ਕਿਤੇ ਵੀ ਕੱਪੜਿਆਂ ਦੇ ਸ਼ੋਪ ਤੇ ਜਾ ਕੇ ਲਿਆਉਣੇ ਹੁੰਦੇ ਆ।
ਅੱਛਾ।
ਸ਼ੋਪ ਤੇ ਤਾ ਪਤਾਸ ਦਨੇ ਵੀ ਕਿਵੇਂ ਦਾ ਕੱਪੜਾ ਚਾਹੀਦਾ, ਦਾ ਕਲਰ ਕਿਵੇਂ ਚਾਹੀਦਾ ਹਨਾ।
ਹਾਂਜੀ-ਹਾਂਜੀ ਕੱਪੜਾ ਵੀੜਾ ਚਾਹੀਦਾ ਐ।
ਹਾਂਜੀ ਖਾਣ ਪੀਣ ਦੀ ਚੀਜ਼ ਮੰਗ ਲੋ ਦੋ ਮਿੰਟ।
ਹਾਂ, ਹਾਂਜੀ-ਹਾਂਜੀ।
ਤੁਸੀਂ ਗਏ ਨੀ, ਗਰਮੀਆਂ ਦੀ ਸ਼ੋਪਿੰਗ
ਨਈ-ਨਈ ਹਜੇ।
ਹੈਲੋ ਤੁਸੀਂ ਗਏ ਨੀ ਗਰਮੀਆਂ ਦੀ ਸੋਪਿਗ, ਹੋਰ ਵਧੀਆ।
ਠੀਕ ਐ।
ਅੱਛਾ ਜੀ।
ਹਾਂਜੀ।
ਹੋਰ ਛੁੱਟੀਆਂ ਦਾ ਕਿਆ ਈ ਹੋਣਗੇ ਰਿਸ਼ਤੇਦਾਰ।
ਨਈ-ਨਈ ਕੋਈ ਨੀ ਆਇਆ। ਹਾਂਜੀ-ਹਾਂਜੀ।
ਮੈਂ ਕਿਹਾ ਛੁੱਟੀਆਂ ਦੇ ਕਰਕੇ ਆਏ ਹੋਣਗੇ ਰਿਸ਼ਤੇਦਾਰ।
ਨ‌ਈ-ਨ‌ਈ ਕੋਈ ਨੀ ਐ।
ਤੁਸੀ ਵੀ
ਨ‌ਈ, ਹਾਂਜੀ।
ਠੀਕ ਐ ਜੀ, ਹੋਰ ਦੱਸੋ?
ਹੋਰ ਵਧੀਆ, ਤੁਸੀਂ ਦੱਸੋ?
ਠੀਕ ਐ, ਕੀ ਕਰ ਰੀ ਐ ਫੈਮਲੀ?
ਕੁਛ ਨੀ, ਮੈਂ ਤਾਂ ਕੱਲੀ ਸੀ ਪਾਪਾ ਗਏ ਸੀ ਕਿਤੇ।
ਅੱਛਾ ਠੀਕ
ਹਾਂਜੀ।
ਹੋਰ ਦੱਸੋ?
ਹੋਰ, ਤੁਸੀਂ ਕੀ ਕਰਦੇ?
ਕੁਛ ਨੀ, ਡੈਡੀ ਬਾਹਰ ਗਏ ਤੇ ਦਾਦੀ ਪਈਆ ਨੇ ਚੱਲ।
ਤੁਸੀਂ ਨੀ ਗਏ, ਛੁੱਟੀਆਂ ਚ ਘੁੰਮਣ?
ਨ‌ਈ ਮੈਂ ਨਾ ਮੇਰੀ ਸਿਸਟਰ ਆਈ ਹੋਈ ਸੀ ਛੁੱਟੀਆਂ ਦਾ ਕਰਕੇ ਤੇ ਓਨਾਂ ਨੇ ਆਉਣਾ ਗਾ, ਤੇ ਓਨਾਂ ਦੀ ਗੁੜੀਆਂ ਦਾ ਕੰਮ ਰਹਿੰਦਾ ਸਕੂਲ ਦਾ ਓ ਕਰਾ ਕੇ ਫ ਫੇਰ ਆਣਗੇ ਫੇਰ ਅਸੀਂ ਨਾਨਕੀ ਜਾਣਾ।
ਅੱਛਾ-ਅੱਛਾ।
ਹਾਂਜੀ।
ਤੁਸੀਂ ਕਹਿੰਦੇ ‌ਓ ਮੈਂ ਦੀਦੀ ਆਣ ਫੇਰ ਈ ਜਾਣਾ।
ਹਾਂਜੀ ਅੱਧੀਆ ਛੁੱਟੀਆਂ ਤਾਂ ਦੇਖੋ ਟੱਪ ਈ ਗਈਆ।
ਹਾਂਜੀ-ਹਾਂਜੀ।
ਓ ਨਾ ਛੋਟੀ ਆ ਹਲੇ ਸਕੂਲ ਦਾ ਕੰਮ ਕਰਦੀ ਨੀ।
ਅੱਛਾ।
ਇੱਕ ਦਿਨ ਚ ਮਸੀ ਕੋਈ ਕਲਰ ਫਿਲ ਕਰਦੀ ਤਾਂ ਕਰਕੇ ਕਹਿ ਸਿਸਟਰ ਕਹਿੰਦੀ ਕਾਫੀ ਚੱਲ
ਹਾਂਜੀ-ਹਾਂਜੀ।
ਹੂੰ। ਹੋਰ ਦੱਸੋ?
ਹੋਰ ਵਧੀਆ, ਤੁਸੀਂ ਦੱਸੋ?
ਠੀਕ ਹਾਂਜੀ ਵਧੀਆ, ਫੈਮਲੀ ਚ ਕੌਣ-ਕੌਣ ਨੇ?
ਫੈਮਿਲੀ ਚ ਮੈਂ ਤੇ ਪਾਪਾ ਬਸ।
ਅੱਛਾ।
ਹਾਂਜੀ।
ਹੋਰ?
ਹੋਰ ਤੁਹਾਡੀ ਫੈਮਿਲੀ ਚ ਕੌਣ-ਕੌਣ?
ਸਾਡੀ ਫੈਮਿਲੀ ਚ ਮੰਮੀ-ਡੈਡੀ ਦਾਦੀ, ਬਰਦਰ, ਸਿਸਟਰ ਤੇ ਮੈਂ ਆ, ਸਿਸਟਰ ਤਾਂ ਮੈਰੀਡ
ਅੱਛਾ-ਅੱਛਾ, ਠੀਕ ਐ।
ਹੂੰ।
ਹਾਂਜੀ, ਕੀ ਕਰਦੇ ਤੁਸੀਂ ਸਟੱਡੀ ਕਰਲੀ?
ਨ‌ਈ ਮੈਂ ਸਟੱਡੀ ਕਰ
ਅੱਛਾ, ਕੀ ਕਰਦੇ?
ਮੈਂ ਮੈਡੀਕਲ ਲਾਈਨ ਚ ਆ।
ਅੱਛਾ-ਅੱਛਾ।
ਹਾਂਜੀ।
ਠੀਕ ਐ।
ਹੋਰ ਦੱਸੋ ਹੁਣ ਸਾਨੂੰ ਵੀ ਕੋਲਜ 'ਚ ਛੁੱਟੀਆਂ ਸੀ ਨਾ ਨਈ ਤਾਂ ਡੇਲੀ ਕੋਲਜ ਚੱਲ ਜਾਣੇ ਆ ਨੌ ਵਜੇ ਤਿੰਨ ਵਜੇ ਆਉਣੇ ਆ।
ਅੱਛਾ ਜੀ।
ਹਾਂਜੀ ਫੇਰ ਉੱਥੇ ਤਾਂ ਟੈਮ ਦਾ ਪਤਾ ਨੀ ਚੱਲਦਾ ਨਾ ਘਰੇ ਤਾਂ ਐਂ ਲੱਗਦਾ ਵੀ ਸਵੇਰ ਦਾ ਦਿਨ ਚੜਿਆ।
ਸਹੀ ਗੱਲ।
ਹਾਂਜੀ।
ਹਾਂਜੀ-ਹਾਂਜੀ
ਬਾਕੀ ਤਾਂ ਸ਼ਹਿਰਾਂ 'ਚ ਐਵੇਂ ਹੁੰਦਾ ਨਾ ਨਾਸ਼ਤਾ-ਨੁਸਤਾ ਲੇਟ ਕਰਦੇ ਆ ਅਸੀਂ ਤਾਂ ਸਵੇਰੇ ਰੋਟੀਆਂ ਖਾ ਲੈਣੇ ਹਾਂ ਅੱਠ ਵਜੇ ਫੇਰ ਕੀ ਕੰਮ ਹੁੰਦਾ ਵੈਸੇ ਘਰੇ ਸਾਫ਼-ਸਫ਼ਾਈ ਹੁੰਦੀ ਹੈ, ਕੱਪੜੇ ਹੁੰਦੇ ਨੇ ਰੋਟੀ- ਟੁਕ ਹੁੰਦਾ ਹੋਰ ਘਰੇ ਕੀ ਕੰਮ
ਹਾਂਜੀ-ਹਾਂਜੀ, ਹੂੰ
ਕਿਤੇ ਘੁੰਮਣ- ਫਿਰਨ ਨੂੰ ਵੀ ਜਗ੍ਹਾ ਨੀ ਹੁੰਦੀ ਪਿੰਡਾਂ 'ਚ ਬੰਦਾ ਵੀ
ਹੂੰ, ਹੋਰ ਕੀ ਗਰਮੀ 'ਚ ਦਿਲ ਵੀ ਨੀ ਕਰਦਾ ਜਾਣ ਨੂੰ ਕਿਤੇ
ਹਾਂਜੀ! ਗਰਮੀ 'ਚ ਬਕੁਲ ਜੇ ਜਾਣੇ ਆ ਬਸ ਸ਼ਾਮ ਨੂੰ ਜਾਣੇ ਆ ਬਾਰ- ਅੰਦਰ।
ਹਾਂਜੀ-ਹਾਂਜੀ
ਸ਼ਾਮ ਨੂੰ ਥੋੜਾ ਜਿਹਾ ਮੌਸਮ ਠੀਕ
ਹਾਂ
ਹਾਂਜੀ
ਹੋਰ ਸੁਣਾ
ਹੋਰ ਹੋਰ ਦੱਸ
ਹੂੰ
ਹੋਰ ਤੁਸੀਂ ਸਟੱਡੀ ਕਰ ਲਈ ਕੰਪਲੀਟ?
ਹਾਂਜੀ! ਮੈਂ ਪਲੱਸ ਟੂ ਕੀਤੀ ਆ ਹਜੇ
ਅੱਛਾ
ਹਾਂਜੀ
ਹੋਰ ਅੱਗੇ ਕਰੋਗੇ
ਦੇਖਦੇ ਹਾਂ ਹਜੇ
ਅੱਛਾ
ਹਾਂਜੀ
ਹੋਰ ਰਿਜਲਟ ਤਾਂ ਆ ਗਿਆ ਹੋਣਾ ਤੁਹਾਡਾ
ਹਾਂਜੀ
ਚਲੋ ਹੋਰ ਫੈਂਡਸ ਨਾਲ ਗੱਲ ਹੋ
ਹਾਂਜੀ ਹੋ ਜਾਂਦੀ ਆ
ਚਲੋ ਵ
ਹੂੰ
ਵਗ ਜਾਂਦੇ ਹੋਣੇ ਤੁਸੀਂ ਤਾਂ ਇੱਕ-ਦੂਜੇ ਦੇ ਘਰੇ
ਹਾਂਜੀ ਨਈ ਮੇਰੀ ਫਰੈਂਡਸ ਦੂਰ ਦੀਆਂ ਥੋੜੀਆਂ ਦੋ ਦੀ ਤਾਂ ਮੈਰਿਜ ਹੋ ਗਈ ਆ
ਅੱਛਾ ਏਦੂ ਪਹਿਲਾ ਮੈਰਿਜ ਹੋ ਗਈ ਕਲਾਸ ਟੂ ਤੋਂ ਪਹਿਲਾਂ।
ਨਹੀਂ ਮਾਰਚ ਚ ਹੋਈ ਸੀ ਇੱਕ ਦੀ ਮੈਰਿਜ ਤੇ
ਅੱਛਾ ਜੀ
ਹਾਂਜੀ
ਚਲੋ ਜੇ ਗਏ ਹੋਗੇ ਫੇਰ ਤੁਸੀਂ ਮੈਰਿਜ ਦੇ
ਹਾਂਜੀ ਗਏ ਸੀਗੇ
ਚ
ਹਾਂਜੀ
ਹੋਰ ਦੱਸ
ਹੋਰ ਵਧੀਆ ਤੁਸੀਂ ਦੱਸੋ
ਵਧੀਆ ਜੀ ਵਧੀਆ ਹੈ ਅੱਜ ਕੱਲ ਤਾਂ ਛੋਟੇ ਛੋਟੇ ਕੁੜੀਆਂ ਦੀ ਮੈਰਿਜ ਹੋ ਰਹੀ ਹੈ ਨਾ
ਹਾਂਜੀ ਹਾਂਜੀ
ਹ ਇੱਧਰ ਸ਼ਹਿਰਾਂ ਚ ਤਾਂ ਘੱਟ ਹੋਣਾ ਲੇਕਿਨ ਇੱਧਰ ਪਿੰਡਾਂ ਚ ਤਾਂ ਐ ਨ ਜਾਦਾ ਕੀ ਕਿਤੇ ਵੀ ਦੇਖੋ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਹਾਂ ਨਾ ਛੋਟੀ ਛੋਟੀ
ਸਹੀ ਗੱਲ ਜੀ ਵਡਿਆ ਵੱਡੇ ਵਿਆਣ ਵਾਲੇ ਰਹਿੰਦੇ ਹੁੰਦੇ ਛੋਟੇ ਵਿਆਏ ਹੁੰਦੇ ਆ
ਹਾਂ ਕਿਤੇ ਆਪਣੇ ਰਿਸ਼ਤੇਦਾਰ ਚ ਵੀ ਦੇਖਲੋ, ਹਨਾ ਵੀ ਬੱਡੇ ਤਾਂ ਛੋ।
ਹਾਂਜੀ, ਛੋਟਿਆਂ ਦੇ ਪੈਲਾਂ ਹੋਏ ਹੁੰਦੇ।
ਹਾਂਜੀ, ਅੱਜ ਕਲ ਸਿਸਟਮ ਹੀ ਐਵੇਂ ਦਾ।
ਹਾਂਜੀ -ਹਾਂਜੀ।
ਹੋਰ ਦਸੋ
ਹਾਂਜੀ, ਵਧੀਆ ਤੁਸੀਂ ਦੱਸੋ।
ਹਮ। ਸਭ ਵਧੀਆ ਸੋਡੇ ਤਾਂ ਇੱਧਰ, ਸਭ ਕੁਛ ਮੁੱਲ ਹੋਣਾ ਦੁੱਧ ਦਾਲ ਦੁਲਣਾ।
ਹਾਂਜੀ- ਹਾਂਜੀ।
ਘਰੇ ਸ਼ਨੀ ਨ ਤੁਸੀ ਕੇ ਜਗ੍ਹਾ ਘੱਟ ਹੈ।
ਸ਼ਹਿਰ ਚ ਨਹੀਂ, ਸਾਡੇ ਹੈਗੀ ਜਗ੍ਹਾ। ਅਸੀਂ ਵੀ ਪਿੰਡ ਚ ਰਹਿੰਦੇ ਹਾਂ।
ਅੱਛਾ।
ਹਾਂਜੀ।
ਹਮ। ਹੋ -ਹੋ ਬੱਸ।
ਹਾਂਜੀ ਵਧੀਆ ਤੁਸੀਂ ਲਾਉਦੇ, ਸਬਜ਼ੀ ਵਗੈਰਾ ਘ।
ਹੋ ਦੱਸ।
ਹਾਂਜੀ।
ਸਹੀਦੇ ਬਾਈ।
ਅੱਛਾ -ਅੱਛਾ।
ਹਾਂਜੀ। ਹੋਰ ਕੀ ਬਣਾਏ ਸੀ, ਅੱਜ ਤੁਸੀਂ।
ਹਾਂਜੀ ਕੁਛ ਨੀ, ਅਸੀਂ ਮੈਗੀ ਬਣਾਈ ਸੀ।
ਅੱਛਾ ਜੀ ਪੈਲਾਂ ਮੈਂ ਵੀ ਮੈਗੀ ਕਹਿ ਰਹੀ ਸੀ, ਫੇਰ ਠੰਡ ਸੀ ਨਾ। ਮੈਂ ਕਿਹਾ ਚਲੋ ਮੈਗੀ ਬਣਾ ਕੇ ਖਾ ਲੂੰਗੀ, ਫੇਰ ਮੰਮੀ ਕਹਿੰਦੀ ਘਰੇ ਹੈ ਨੀ ਕਹਿੰਦੀ ਚਾਵਲ ਬਣਾ ਲਾ ਮੈਂ। ਕਿਹਾ ਚੱਲ ਠੀਕ ਆ।
ਹਾਂਜੀ।
ਹਾਂਜੀ।
ਠੀਕ ਹੈ ਹੋਰ ਵਧੀਆ।
ਠੀਕ ਐ। ਚਲੋ ਠੀਕ
ਹਾਂਜੀ। ਓਕੇ-ਓਕੇ।
ਓਕੇ। ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ।
ਠੀਕ ਐ। ਓਕੇ।
ਠੀਕ ਹੈ ਜੀ।
ਹਾਂਜੀ।
ਠੀਕ ਏ।